ਖਲ
ਹੈਲੋ
ਹੈਲੋ ਭੈਣ ਜੀ ਸਸ੍ਰੀ ਕਾਲ
ਹਾਂਜੀ ਭੈਣਜੀ ਸਸ਼ੀ ਕਾਲ ਕੀ ਹਾਲ ਚਾਲ ਏ ਤੁਹਾਡਾ ਠੀਕ ਓ
ਹਾਂਜੀ ਭੈਣ ਜੀ ਮੈਂ ਠੀਕ ਹ ਤੁਸੀਂ ਠੀਕ ਓ
ਹਾਂਜੀ ਹਾਂਜੀ ਭੈਣ ਜੀ ਅਸੀਂ ਵੀ ਠੀਕ ਆਂ
ਹੋਰ ਕੀ ਕਰ ਰਹੇ ਸੀ ਭੈਣਜੀ
ਬਸ ਭੈਣ ਜੀ ਫਰੀ ਅ ਕੀ ਕਹਿੰਦੇ ਨੇ ਕਾਹ ਵੀ ਲੱਗਦੀ ਸੀ ਖਿੱਚਾ ਨਿਚ ਤੇ ਮੈਂ ਕਿਹਾ ਚਲੋ ਕੰਮ ਕਰ ਕਰਦੇ ਭੈਣ ਜੀ ਨਾਲ ਹੀ ਗੱਲ ਕਰ ਲਈਏ
ਹਾਂਜੀ ਭੈਣ ਜੀ ਸਹੀ ਕੀਤਾ ਤੁਸੀਂ ਫੋਨ ਕਰਕੇ ਮੈਂ ਵੀ ਕੰਮ ਕਰ ਹੀ ਲਿਤਾ ਸੀ ਤਾਂ ਫਿਰ ਭੈਣ ਜੀ ਫਿਰ ਹੁਣ ਤਾਂ ਕੰਮ ਕੰਮ ਕਰਨ ਤੋਂ ਬਾਅਦ ਨਾ ਸੁਸਤੀ ਜਿਹੀ ਪਈ ਜਾ ਰਹੀ ਐ
ਅੱਛਾ ਭੈਣ ਜੀ ਹੋਰ ਭੈਣ ਜੀ ਅ ਖਾ ਪਕਾ ਲਿਆ ਤੁਸੀਂ
ਹੋਰ ਕੀ ਖਾ ਲਿਆ ਭੈਣ ਜੀ ਅਜ ਬਾ ਬਜਵਾਰੋ ਆਪਾਂ ਉਹ ਲੈ ਆਏ ਸੀ ਕੁਲ ਚੇ ਵਗੈਰਾ ਭਠੂਰੇ ਛੋਲੇ ਖਾਲੇ ਸ
ਅੱਛਾ ਜਿਆਦਾ ਬਾਹਰ ਦਾ ਹੀ ਖਾਂਦੇ ਪਏਓ ਘਰ ਘੱਟ ਹੀ ਖਾਂਦੇ ਪਏ ਭੈਣ ਜੀ
ਤੇ ਨਹੀਂ ਨਹੀਂ ਭੈਣ ਜੀ ਘਰ ਦਾ ਵੀ ਖਾਂਨੇ ਆਂ ਬਾਹਰ ਦਾ ਵੀ ਵਿੱਚ ਖਾ ਲੈਂਦੇ ਹਾਂ ਮੈਂ ਕਿਹਾ ਭੈਣ ਜੀ ਨੀਂਦ ਬੜੀ ਆਂਦੀ ਪਈ ਸੀਗੀ ਨਾ ਤੇ ਬੰਦੇ ਨੂੰ ਟੈਮ ਨਾਲ ਸੋਣਾ ਵੀ ਚਾਹੀਦਾ ਹੁੰਦਾ ਨਾ ਫੇਰ ਰਾਤੀ ਸੋਜੇ ਬੰਦਾ ਫੇਰ
ਹਾਂਜੀ ਹਾਂਜੀ ਬਸ ਹੁਣ ਤੁਹਾਡਾ ਫਿਰ ਤੁਹਾਡਾ ਲੰਚ ਬਰੰਚ ਕੱਠਾ ਹੀ ਹੋ ਜਾਂਦਾ ਹੋਏਗਾ ਭੈਣਜੀ ਫੇਰ
ਹਾਂਜੀ ਭੈਣ ਜੀ ਅੱਜ ਤਾਂ ਉਹੀ ਹੋਇਆ ਆ ਕੱਲ੍ਹ ਤਾਂ ਆਪਾਂ ਖਾਧਾ ਸੀਗਾ ਭੈਣ ਜੀ ਸਵੇਰੇ ਉੱ ਉਠੇ ਸੀਗੇ ਨਾ ਫਿਰ ਪਹਿਲਾਂ ਨਾਸ਼ਤਾ ਕੀਤਾ ਫਿਰ ਦੁਪਹਿਰੇ ਖਾਧਾ ਫਿਰ ਸ਼ਾਮ ਨੂੰ ਖਾਧਾ ਫਿਰ ਰਾਤੀ ਖਾਧਾ ਸੀ ਆ ਤੇ ਰਾਤ ਨੂੰ ਨੀਂਦ ਨਹੀਂ ਆਈ ਸ ਅਇਸ ਕਰਕੇ ਫਿਰ ਆਪਾਂ ਲੇਟ ਹੀ ਸੁੱਟੇ ਸੀਗੇ ਇਸ ਕਰਕੇ ਫਿਰ ਸਵੇਰੇ ਲੇਟ ਉੱਠ ਹੋਇਆ ਭੈ
ਅੱਛਾ ਭੈਨਜੀ
ਸੋਨਾ ਵੀ ਚਾਹੇ ਭੈਣ ਜੀ ਮੈਂ ਸੁਣਿਆ ਸੋਨਾ ਵੀ ਜ਼ਰੂਰੀ ਹੁੰਦਾ ਬੰਦੇ ਨੂੰ ਸਾ
ਹਾਂਜੀ ਅ ਹਾਂ ਸੱਤ ਅੱਠ ਘੰਟੇ ਦੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਬੰਦੇ ਨੂੰ
ਹਾਂਜੀ ਹਾਂਜੀ ਭੈਣ ਜੀ ਤੇ ਉਹਦੇ ਨਾਲ ਕਹਿੰਦੇ ਜੇ ਜ਼ਿਆਦਾ ਸੋ ਜੇ ਤਾਂ ਬੰਦਾ ਫੇ ਬੰਦੇ ਨੂੰ ਸੁਸਤੀ ਹੋਈ ਜਾਂਂਦੀ ਹੈ ਕਹਿਣ ਸੁਸ ਪੈਂਦੀ ਰਹਿੰਦੀ ਤੇ ਬੰਦੇ ਨੂੰ ਟੈਮ ਨਾਲ ਵੀ ਸੋਣਾ ਚਾਹੀਦਾ ਜ਼ਰੂਰੀ ਨਹੀਂ ਕਿ ਬੰਦਾ ਸਵੇਰੇ ਨੂੰ ਸੋਏ ਉਹ ਜੇ ਆਪਣੇ ਦੁਨੀਆਂ ਦੁਨੀਆਂ ਜਿੱਦਾਂ ਬਨੇ ਧਰਤੀ ਸੋਨ ਨੂੰ ਰਈਸ ਹੋਵੇ ਨਾ ਤਾਂ ਉਹ ਫਿਰ ਸਹੀ ਰਹਿੰ ਤ
ਅੱਛਾ ਅੱਛਾ ਭੈਣ ਜੀ। ਹੋਰ ਭੈਣ ਜੀ ਉੱਥੇ ਤੁਹਾਡੇ ਮ ਮੌਸਮ ਕਿੱਦਾਂ ਚੱਲਦਾ ਪਿਆ ਬਾਰਿਸ਼ ਬੁਰਿਸ਼ ਹੋਈ ਭੈਣ ਜੀ ਕੋਈ
ਭੈਣ ਜੀ ਇੱਥੇ ਤਾਂ ਬਹੁਤ ਗਰਮੀ ਹੈ ਭੈਣ ਜੀ ਬਹੁ ਬਹੁਤ ਜਾ
ਅੱਛ ਅੱਛਾ ਭੈਣ ਜੀ ਇੱਥੇ ਵੀ ਬਹੁਤ ਗਰਮੀ ਐ ਅਸ ਤੇ ਆਪ ਪਰਸ਼ਾਨ ਹੋਏ ਪਏ ਆਂ ਗਰਮੀ ਬਹੁਤ ਹੈਗੀ ਆ ਇੱਥੇ ਬਾਹਰ ਤੇ ਨਿਕਲ ਹੀ ਨੀ ਹੁੰਦਾ ਭੈਣਜੀ ਘਰ ਈ ਚ ਬਸ ਅ ਹਮ ਏਸੀ ਉਸੀ ਚਲਾ ਕੇ ਬੈਠੇ ਰਹਿੰਨੇ ਆ ਭੈਣ ਜੀ
ਹੋਰ ਕੀ ਭੈਣ ਜੀ ਹੋਰ ਤੁਸੀਂ ਕੋਈ ਫਿਲਮ ਫਲਮ ਨਹੀਂ ਦੇਖੀ ਭੈਣ ਜੀ
ਨਹੀਂ ਭੈਣ ਜੀ ਗਏ ਈ ਨੀ ਫਿਲਮ ਫੁਲਮ ਦੇਖਣ ਆਸਤੇ ਤੁਸੀਂ ਗਏ ਫਿਲਮ ਦੇਖਣ ਭੈਣ ਜੀ
ਨਹੀਂ ਨਹ ਭੈਣ ਜੀ ਸਾਡੇ ਕੋ ਕਿੱਥੇ ਜਾ ਹੋਣਾ ਫਿਲਮ ਦੇਖਣ ਲਈ ਇੰਨੀ ਗਰਮੀ ਦੇ ਵਿੱਚ ਓ ਵੀ
ਹਮ ਚਲੋ ਥੀਏਟਰਾਂ ਚ ਤੇ ਕਿੱਥੇ ਗਰਮੀ ਹੋਣੀ ਐ ਹਾਂ ਓ ਰਸਤੇ ਚ ਹੀ ਹੁੰਦੀ ਗਰਮੀ ਜਿਹੜੀ ਹੁੰਦੀ ਐ
ਹਾਂਜੀ ਭੈਣ ਜ ਪਰ ਤਾਂ ਵੀ ਜਾਂਦੇ ਜਾਂਦੇ ਥੀਏਟਰ ਦੇ ਵਿੱਚ ਥੱਕ ਜਾਂਦਾ ਬੰਦਾ
ਹਾਂਜੀ ਜਿੱਥੇ ਤੁਸੀਂ ਰਹਿੰਦੇ ਪੇ ਓ ਥੇ ਵੈਸੇ ਹੈ ਵੀ ਦੂਰ ਦੂਰ ਨਾ ਸਾਰਾ ਚੀਜ਼ਾਂ
ਹਾਂਜੀ ਹਾਂਜੀ ਭੈਣ ਜੀ ਗਰਮੀ ਦੇ ਵਿੱਚ ਤਾਂ ਬੰਦਾ ਥਪ ਹੀ ਜਾ
ਰੌਨਕ ਤੇ ਬਹੁਤ ਹੁੰਂਦੀ ਹੋਏਗੀ ਜਿੱਥੇ ਤੁਸੀਂ ਰਹਿੰਦੇ ਓ
ਹਾਂਜੀ ਭੈਨ ਜੀ ਰੌਣਕ ਤਾਂ ਇੱਥੇ ਬਹੁਤ ਐ
ਅੱਛਾ ਅੱਛਾ ਤੇ ਜਿਆਦਾ ਤਾਂ ਘਰ ਈ ਰਹਿੰਦੇ ਹੋਗੇ ਭੈਣ ਜੀ ਤੁਸੀਂ
ਹਾਂਜੀ ਗਰਮੀ ਚ ਕਿਤੇ ਜਾ ਹੀ ਨਹੀਂ ਹੁੰਦਾ ਜਦੋਂ ਬੋਰ ਹੋ ਜਾਂਦੇ ਹਾਂ ਤਾਂ ਫਿਰ ਰਾ ਸ਼ਾਮ ਨੂੰ ਥੋੜ੍ਹਾ ਜਿਹਾ ਇੱਧਰ ਉਧਰ ਚੱਕਰ ਮਾਰ ਲੈਂਨੇ ਆਂ
ਅੱਛਾ ਅੱਛਾ ਭੈਣ ਜੀ ਅੱਛ ਅੱਛਾ ਚਲੋ ਚੱਕਰ ਵੀ ਲਾ ਲੈਂਦਾ ਬੰਦਾ ਘਰ ਵੀ ਰਹਿ ਰਹਿ ਕੇ ਬੋਰ ਹੋ ਜਾਂਦਾ ਹੋਰ ਕੀ ਐ
ਹਾਂਜੀ ਬਾਜ਼ਾਰ ਬਜ਼ੂਰ ਘੁੰਮ ਆਨਸ ਇੱਧਰ ਉਧਰ ਦੇਖ ਪਾਉਂਦੇ ਆ
ਹਾਂਜੀ ਘੁੰਮਣਾ ਵੀ ਜਰੂਰੀ ਐ ਨਾ
ਹੋਰ ਕੀ ਭੈਣ ਜੀ ਕਿਉਂਕਿ ਗਰਮੀ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ
ਹਮ ਹੋਰ ਭੈਣਜੀ ਫੇਰ ਕੋਈ ਸ਼ੋਪਿੰਗ ਸ਼ੋਪਿੰਗ ਕੀਤੀ
ਨਹੀਂ ਭੈਨ ਜੀ ਸ਼ੋਪਿੰਗ ਤੁਡੀੇ ਕੋਈ ਕੀਤੀ ਹਜੇ ਤੱਕ
ਅੱਛਾ ਅੱਛਾ
ਕਰਾਂਗੇ ਅੱਗੇ ਜਾ ਕੇ ਨਾ ਸ਼ੋਪਿੰਗ ਵੀ ਕਰ ਲਵਾਂਗੇ ਭੈਨ ਜੀ ਹਜੇ ਆਪਾਂ ਘਰ ਈ ਆਂ
ਅੱਛਾ ਅੱਛਾ ਠੀਕ ਹੈ ਫ ਚਲੋ ਸ਼ੋਪਿੰਗ ਵੀ ਜ਼ਰੂਰਤ ਹੋਏ ਤੇ ਬੰਦਾ ਕਰੇ ਨਹੀਂ ਤੂੰ ਅੱਜ ਓਨਲਾਈਨ ਸ਼ੋਪਿੰਗ ਬਹੁਤ ਕਰਦੇ ਨੇ
ਹਾਂਜੀ ਭੈਣ ਜੀ ਹੁਣ ਤਾਂ ਮੈਂ ਇੱਥੇ ਬਾਹਰ ਆਈਦੀ ਨਾ ਤਾਂ ਮੈਂ ਫਿਰ ਦੁਕਾਨਾਂ ਤੋਂ ਹੀ ਦੇ ਹਾਂਜੀ ਭੈਣ ਜੀ ਜਦੋਂ ਜਿੱਥੇ ਵਧੀਆ ਨੀ ਲੱਗਦੇ ਕੱਪੜੇ ਫੇਰ ਉੱਥੋਂ ਓਨਲਾਈਨ ਮੰਗਵਾ ਲੈਂਦੇ ਆ।
ਹਾਂਜੀ ਭੈਣ ਜੀ।
ਹੁਣ ਤਾਂ ਮੈਂ ਦੁਕਾਨ ਇੱਥੇ ਇੱਕ ਵਧੀਆ ਲੱਗੀ। ਲਗਦੀ ਉੱਥੇ ਜਾ ਕੇ ਦੇਖ ਲਾਂਗੇ ਕੱਪੜੇ ਪਾ -ਪਾ ਕੇ ਵਧੀਆ ਲੱਗੇ ਤਾਂ ਲੈ ਲਾਗੇ।
ਅੱਛਾ ਭੈਣ ਜੀ, ਹੂੰ ਹਾਂਜੀ ਭੈਣ ਜੀ।
ਹੋਰ ਦੱਸੋ ਭੈਣ ਜੀ? ਤੁਸੀਂ, ਬਾਹਰ ਦਾ ਕੀ ਖਾਣਾ ਪਸੰਦ ਕਰਦੇ ਹੋ ਜ਼ਿਆਦਾਤਰ?
ਜ਼ਿਆਦਾਤਰ ਭੈਣ ਜੀ ਮੈਂ ਬਾਹਰ ਦਾ, ਅ ਕੀ ਕਹਿੰਦੇ ਨੇ ਕੁਛ ਖ਼ਾਸ ਨੀ ਕਦੀ- ਕਦੀ ਨੂਡਲਸ ਵਗੈਰਾ, ਕਦੀ -ਕਦੀ ਉਹ ਵੀ ਰੋਜ਼ ਦਾ ਨੀ ਮੈਂ ਫਾਸਟ ਫੂਡ ਨੂੰ ਜ਼ਿਆਦਾਤਰ ਅਵਾਇਡ ਈ ਕਰਨੀ ਆ।
ਅੱਛਾ-ਅੱਛਾ ਭੈਣ ਜੀ, ਮਤਲਬ ਚਾਈਨੀਸ ਪਸੰਦ ਹੈ ਤੁਹਾਨੂੰ ਜ਼ਿਆਦਾ ਬਾਹਰ।
ਅ ਚਾਈਨੀਜ਼ ਵਗੈਰਾ ਉਹ ਵੀ ਕਦੀ ਕਦੀ ਰੋਜ਼ -ਰੋਜ਼ ਨੀ ਭੈਣ ਜੀ, ਅਸੀਂ ਰੋਜ਼- ਰੋਜ਼ ਨੀ ਖਾਂਦੇ ਹੈਗੇ। ਕਦੀ -ਕਦੀ ਖਾਂਨੇ ਹੁੰਨੇ ਆ।
ਹਾਂਜੀ ਰੋਜ਼- ਰੋਜ਼ ਵੀ ਨੀ ਖਾ ਹੁੰਦਾ ਭੈਣ
ਹਾਂ ਫੇਰ ਸਕਿਨ ਇਫੈਕਟ ਹੋਦੀ ਆ ਕੀ ਫਾਇਦਾ ਸਰੀਰ ਵ- ਪਹਿਲੇ ਵਾਰਗ ਨੀ ਰਹਿੰਦਾ ਹੈਗਾ, ਹਾਂ। ਤਾਂ ਈ ਇਸੇ ਕਰਕੇ, ਹਾਂਜੀ- ਹਾਂਜੀ ਇਸ ਕਰਕੇ ਫੇਰ ਅਸੀਂ ਬਾਹਰ ਦਾ ਘੱਟ ਹੀ ਘਰ ਦਾ ਈ
ਹਾਂਜੀ -ਹਾਂਜੀ ਹੋਮ ਮੇਡ ਫੂਡ ਤਾਂ ਸਭ ਤੋਂ ਵਧੀਆ ਹੁੰਦਾ ਭੈਣ ਜੀ। ਘਰ ਬਣਾ ਕੇ ਖਾਓ ਆਰਾਮ ਨਾਲ ਆਪਣੇ ਹਿਸਾਬ ਨਾਲ ਨਾ ਕੋਈ ਗੰਦਗੀ ਨਾ ਕੁਛ। ਨਾਲੇ ਪਤਾ ਹੁੰਦਾ, ਬਾਹਰ ਦਾ ਤਾਂ ਪਤਾ ਈ ਨੀ ਓ ਬਣਾਦੇ ਕਿੱਦਾਂ, ਕਿੱਦਾਂ ਨੀ।
ਹਾਂਜੀ ਸਾਨੂੰ ਕੀ ਪਤਾ ਹਾਂ, ਘਰੇ ਹੱਥ ਧੋਂਦੇ ਆ ਕਿ ਨੀ ਕੀ ਕਰਦੇ ਕੀ ਨੇ ਸਾਫ਼ ਸਫ਼ਾਈ ਦਾ ਧਿਆਨ ਰੱਖਦੇ ਕਿ ਨਹੀਂ ਰੱਖਦੇ?
ਹਾਂਜੀ ਭੈਣ ਜੀ।
ਬਟ ਉਹਦੇ ਕੋਲ ਖ ਜਿੰਨਾਂ ਨੇ ਖਾਣਾ ਉਹਨਾਂ ਨੇ ਖਾਣਾ ਹੀ ਹੈ ਬਾਹਰ ਦਾ।
ਇਹ ਤਾਂ ਬਿਲਕੁਲ ਸਹੀ ਕਿਹਾ ਤੁਸੀਂ ਭੈਣ ਜੀ, ਜਿਨ੍ਹਾਂ ਨੇ ਤਾਂ ਬਾਹਰ ਦਾ ਖਾਣਾ ਏ ਤਾ ਬਾਹਰ ਦੇ ਹੀ ਖਾਂਦੇ ਰਹਿੰਦੇ ਨੇ, ਪਰ ਏ ਕਈ ਕੰਟਰੋਲ ਵੀ ਕਰ -ਕਰ ਸਕਦੇ ਨੇ ਭੈਣ ਜੀ ਜਦੋਂ ਉਨਾਂ ਨੂੰ ਕੋਈ ਜਿੰਮ -ਜੁਮ ਜਾਂਦੇ ਨਾ ਫਿਰ ਉਹਨਾਂ ਨੂੰ ਕੰਟਰੋਲ ਵੀ ਕਰਨਾ ਪੈ ਜਾਂਦਾ ਭੈਣ ਜੀ।
ਹਾਂਜੀ ਹਾਂਜੀ। ਹਾਂਜੀ ਭੈਣ ਜੀ। ਹੋਰ ਭੈਣ ਜੀ ਓ- ਦ ਤੁਹਾਡੇ ਪ੍ਰੋਹਣੇ ਆਏ ਪੇ ਸੀ ਭੈਣ ਜੀ ਚੱਲ ਗਏ ਨੇ?
ਹਾਂਜੀ ਭੈਣ ਜੀ ਅਹ ਦੋ ਉਹ -ਉਹੀ ਨਾਸ਼ਤਾ- ਨੁਸ਼ਤਾ ਈ ਕੀਤਾ ਸੀ ਭੈਣ ਜੀ ਇਕੱਠੇ ਭਟੂਰੇ ਛੋਲੇ ਵਗੈਰਾ ਖਾ ਧੇ ਸੀ ਫਿਰ ਚਲੇ ਗਏ ਉਹ ਭੈਣ ਜੀ ਆਪਣੇ ਘਾਰ।
ਅੱਛਾ ਅੱਛਾ ਉਹ ਭੈਣ ਜੀ ਚਲ ਗਏ ਨੇ।
ਹਾਂਜੀ ਭੈਣ ਜੀ ਉਕਦੋ ਦੇ ਚਲੇ ਗਏ ਨੇ। ਦੋ -ਤਿੰਨ ਗੱਲਾਂ ਕਿੱਤਿਆਂ ਫਿਰ ਬਸ ਚਲਗੇ ਓ। ਹਾਂਜੀ-ਹਾਂਜੀ ਫਿਰ ਸ਼ਾਮੀ ਸ਼ੂਮੀ ਮਿਲਾਂਗੇ ਭੈਣ ਜੀ ਉਹਨਾਂ ਨੂੰ ਕਿਉਂਕਿ ਹੁਣ ਤਾਂ ਬੜੀ ਗ ਪੈਰ ਹੋ ਗਈ ਨਾ ਗਰਮੀ ਆ।
ਨਈ ਇਸ ਟੈਮ ਤੇ ਭੈਣ ਜੀ ਬੰਦਾ ਬਾਰ ਵੀ ਨੀ ਨਿਕਲ ਸਕਦਾ ਗਰਮੀ ਬੋਤ ਐ ਭੈਣ ਜੀ।
ਤਆਂ ਭੈਣ ਜੀ ਓ ਤਾਂ ਉਹਨਾਂ ਨੂੰ ਕੰਮ ਸੀਗਾ ਤਾਂ ਆਪਾਂਗੇ ਕੱਠੇ ਖਾ ਲੈਂਦੇ ਆ ਵੀ ਓ ਘਾਰ ਈ ਲੈ ਆਏ ਸੀ ਖਾਣ ਨੂੰ
ਅੱਛਾ-ਅੱਛਾ ਓ ਭੈਣ ਜੀ ਲੈ ਕੇ ਆਏ ਸੀ ਫਾਦਰ ਦੇ ਸਥਾਨ
ਬਾਰ ਹੀ ਸੀ ਨਾ ਤੇ ਫਿਰ ਉਹ ਬਾਰ ਈ ਲੈ ਆਏ ਸੀ ਪਾਣੀ ਨੂੰ ਆਪਾਂ ਕਿ ਛੱਡੋ ਬਾਰ ਕੇ ਖਾਣਾ ਫਿਰ ਹਾਂ ਆਪਾਂ ਘਰ ਹੀ ਖਾ ਲਿਆ ਫਿਰ
ਹੋਰ ਹਾਂਜੀ ਭੈਣਜੀ। ਅਸੀਂ ਤੇ ਭੈਣ ਜੀ ਅੱਜ ਰਾਜਮਾਂ ਚਾਵਲ ਬਣਾਏ ਨੇ।
ਹਾਏ ਭੈਣ ਜੀ ਸਾਨੂੰ ਵੀ ਭਿਜਵਾ ਦੋ ਰਾਜਮਾਂ ਚਾਵਲ ਕਿੱਦਾਂ ਬਣਾਂਦੇ ਦੱਸ ਦਿਓ ਭੈਣ ਜੀ ਨਾਲੇ ਆਪ ਆਪਾਂ ਵੀ ਬਣਾ ਲਾਂਗੇ।
ਬਣਾ ਈ ਸਕਦੇ ਹੋ ਰਾਜਮਾ ਚਾਵਲ ਕੇੜੇ ਔਖੇ ਆ।
ਕਿੱਦਾਂ ਬਣਾਂਦੇ ਨੇ ਭੈਣ ਜੀ।
ਤੁਸੀਂ ਏਦਾਂ ਕਰੋ। ਰਾਜਮਾਂ ਲਵੋ ਜਿੰਨੇ ਤੁਸੀਂ ਬਣਾਣੇ ਆ।
ਹੂੰ
ਰਾਜਮਾਂ ਲਵੋ ਰਾਜਮਾਂ ਨੂੰ ਚਾਰ ਪੰਜ ਸੀਟੀਆਂ ਮਰਵਾਓ ਵਿੱਚ ਥੋੜ੍ਹਾ ਜਿਹਾ ਹੂੰ ਇੱਕ ਜਾਂ ਡੇਢ ਚਮਚਾ ਘਿਓ ਦਾ ਪਾ ਕੇ ਉਹਨੂੰ ਚਾਰ ਪੰਜ ਸੀਟੀਆਂ ਦਵਾ ਲੋ। ਤੇ ਫਿਰ ਉਹਨੂੰ ਬੰਦ ਕਰ ਲੋ ਓਨੂੰ ਚੈੱਕ ਕਰੋ। ਰਾਜਮਾਂ ਗਲ ਗਿਆ ਕਿ ਨਈ ਗਲਿਆ।
ਅੱਛਾ
ਜੇ ਗੱਲ ਗਿਆ ਤੇ ਫਿਰ ਤੁਸੀਂ ਉਹਦਾ ਮਸਾਲਾ ਬਣਾ ਲਓ। ਪਿਆਜ ਚੀਰੋ ਟਮਾਟਰ ਚੀਰੋ ਅਦਰਕ ਤੇ ਲਸਣ ਓ ਤੁਹਾਡਾ ਓਪਸ਼ਨ ਹੈ ਪਾਣਾ ਚਾਹੁੰਦੇ ਹੋ ਕਿ ਨਈ ਪਾਣਾ ਚਾਹੁੰਦੇ।
ਅੱਛਾ ਭੈਣ ਜੀ।
ਹਾਂਜੀ ਵਿੱਚ ਹਰੀ ਮਿਰਚ ਪਾ ਲੋ ਤੇ
ਠੀਕ ਹੈ।
ਧੀਆ ਤੇ ਕੁੱਕਰ ਦੇ ਵਿੱਚੋਂ ਰਾਜਮਾਂ ਕੱਢ ਕੇ ਤੇ ਜਿੱਦਾਂ ਥੋੜ੍ਹੇ ਰਾਜਮਾ ਤੁਹਾਨੂੰ ਮੰਨ ਲਓ ਤੁਸੀਂ ਦੋ ਜਣਿਆਂ ਲਈ ਬਣਾਣਾ ਤੇ ਤੁਹਾਨੂੰ ਇੱਕ ਪਿਆਜ ਤੇ ਦੋ ਟਮਾਟਰ ਬੋਤ ਰੈਂਣਗੇ ਤੜਕਾ ਲਾਣ ਲਈ
ਅੱਛਾ ਭੈਣ ਜੀ।
ਹਾਂਜੀ ਇਹ ਇੱਕ ਬੰਦੇ ਲਈ ਤੇ ਦੋ ਬੰਦਿਆਂ ਲਈ ਤੇ ਚਲੋ ਬੋ
ਹਾਂਜੀ-ਹਾਂਜੀ ਭੈਣ ਜੀ ਚਾਵਲ ਤਾਂ ਚਲੋ ਆਂਦੇ ਹੀ ਬਣਾਣੇ ਹੋਏ।
ਹਾਂ ਫਿਰ ਉਹਨੂੰ ਕੱਟ ਕੇ ਹਾਂਜੀ। ਤੜਕੇ ਨੂੰ ਨਾ ਤੁਸੀਂ ਏਦਾਂ ਕਰੀਓ ਰਾਜਮਾਂ ਗਲ ਕੇ ਤੇ ਕਿਸੇ ਦੂਜੇ ਭਾਂਡੇ 'ਚ ਕੱਢ ਕੇ ਤੇ ਸੀਟੀ ਮਰਵਾ ਲਈਓ ਉਹਨਾਂ ਨੂੰ ਮਸਾਲੇ ਨੂੰ ਹਾਂ -ਹਾਂ ਦੋ ਸੀਟੀਆਂ ਮ ਅਅ ਲਿਯੋ। ਤੇ ਦੋ ਸੀਟੀਆਂ ਹਾਂਜੀ। ਦੋ ਸੀਟੀਆਂ ਮਰਵਾ ਕੇ ਬਾਅਦ ਚੋਂ ਤਆਡੇ ਕੋਲ ਔ ਬਲੈਂਡਰ ਹੈਗਾ ਬਲੈਂਡਰ
ਹਾਂਜੀ- ਹਾਂਜੀ ਭੈਣ ਜੀ।
ਔ ਮਸਾਲੇ ਦੇ ਵਿੱਚ ਬਲੈਂਡਰ ਮਾਰ ਲਈਔ। ਜਦੋਂ ਦੋ ਸੀਟੀਆਂ ਤੋਂ ਬਾਅਦ ਨਾ ਮਸਾਲੇ ਚ ਬਲੈਂਡਰ ਮਾਰ ਲਈਔ ਬਲੈਂਡਰ ਮਾਰ ਕੇ ਤੇ ਭੈਣ ਜੀ ਕੀ ਕਹਿੰਦੇ ਨੇ ਔਦੇ ਵਿੱਚ ਨੂਨ, ਮਿਰਚ, ਹਲਦੀ, ਰੰਗ ਵਾਲੀ ਮਿਰਚ ਮਸਾਲਾ ਵਗੈਰਾ ਪਾ ਕੇ ਨਾ ਭੈਣ ਜੀ।
ਹਾਂਜੀ।
ਤੇ ਔਨੂੰ ਚੰਗੀ ਤਰ੍ਹਾਂ ਔਹ ਕਰ ਲਈਔ
ਠੀਕ ਐ ਭੈਣ ਜੀ ਲੱਗ ਗਿਆ ਪਤਾ ਕਿੱਦਾਂ ਬਣਾ ਦੇ ਰਾਜਮਾਂ ਹੁਣ ਬਣਾ ਲਾਂਗੇ ਮੈਂ ਕਿਹਾ ਚਲੋ ਫਿਰ ਬਾਅਚੋ ਕਰ ਦੇ ਗਲ
ਠੀਕ ਏ ਭੈਣ ਜੀ।
ਸਲੋ ਸਾਸਸ੍ਰੀ ਕਾਲ ਭੈਣ ਜੀ।